ਹੈਲੋ ਹੈਲੋ
ਹੈਲੋ ਸਤਿ ਸ੍ਰੀ ਅਕਾਲ ਜੀ
ਕੀ ਹਾਲ ਜੇ
ਵਧੀਆ ਤੁਸੀ ਸੁਣਾਓ
ਹਾਂਜੀ ਹਾਂਜੀ ਠੀਕ ਐ ਜੀ ਬਸ ਚੱਲੀ ਜਾਂਦਾ ਹੈ
ਚਲੋ ਤੁਸੀਂ ਕੀ ਕਰ ਰਹੇ ਸੀ
ਅਸੀ ਕੁਛ ਨੀ ਆ ਬਸ ਬੈਠੇ ਆ ਤੇ ਕਿਤੇ ਜਾਣਾ ਸੀ ਬਜ਼ਾਰ ਪਰ ਬਾਹਰ ਧੁੱਪ ਕਰਕੇ ਨਿਕਲੇ ਨੀ ਜਾਂਦੇ ਨੇ ਆ
ਅੱਛਾ ਗਰਮੀ ਕਰ ਅੱਛਾ ਗਰਮੀ ਕਰਕੇ ਹਾਂ ਗਰਮੀ ਤਾਂ ਏ ਵੀ ਬਹੁਤ ਹੋ ਰੱਖੀ ਹੈ ਗਰਮੀ ਕਾਰਨ ਹੈਲਥ ਥ ਵੀ ਕਾਫੀ ਹੋਰੇ ਨੁਕਸਾਨ ਸਿਹਤਾਂ ਵੀ ਠੀਕ ਨੀ ਹੈ ਬਾਜ਼ਾਰ ਵਗੈਰਾ ਜਾਣਾ ਸੀ ਕਿਆ
ਹ ਮੈਂ ਉਹੀ ਤਾਂ ਕਹਿ ਨੂੰ ਕਹਿਣ ਦੇ ਨਾ ਕਿਤੇ ਨਿਕਲਣਾ ਹੋਵੇ ਨਾ ਜਾਂ ਤੇ ਸਵੇਰੇ ਸਵੇਰੇ ਬੰਦਾ ਚੱਲ ਜੇ ਜਾਂ ਫਿਰ ਸ਼ਾਮੀ ਚੱਲ ਜੇ ਪਰ ਇਹੀ ਗੱਲ ਹੈ ਕਿ ਜਿਹੜਾ ਕੰਮ ਗਿਆਰਾਂ ਵਜੇ ਦਸ ਵਜੇ ਤੋਂ ਬਾਅਦ ਹੁੰਦਾ ਤੇ ਉਹ ਕੰਮ ਬਾਅਦ ਚੋਂ ਹੁੰਦਾ ਨੀ ਹੈ ਤੇ ਸਵੇਰੇ ਸਵੇਰੇ ਕੋਈ ਖੁੱਲ ਕੇ ਬੈਠਾ ਵੀ ਨੀ ਹੁੰਦਾ ਇਸੇ ਕਰਕੇ ਹੁਣ ਆ ਹੁਣ ਮਜਬੂਰੀ ਆ ਨਿਕਲਣਾ ਪੈਂਦਾ ਵਾ ਮਜਬੂਰੀ ਤੇ ਹੈਗੀ ਆ ਕੀ ਕਰ ਸਕਦੇ ਆਂ ਪਰ ਹੁਣ ਕੀ ਕੀਏ ਸਰੀਰ ਸੂਰਰ ਖਰਾਬ ਹੋਣਾ ਚ ਠੀਕ ਆ ਉਹ ਤਾਂ ਹੋਣਾ ਹੀ ਹੋਣਾ ਵਾ ਪਰ ਕੰਮ ਵੀ ਤਾਂ ਵੇਖ
ਹਾਂ ਇਹ ਕੰਮ ਵੀ ਜ਼ਰੂਰੀ ਹੈ
ਬਿਨਾਂ ਕੰਮ ਤੋਂ ਕੁਛ ਹੋਗਾ ਨੀ ਹੁ ਕੀ ਕਰ ਸਕਦੇ ਪ੍ਰੋਬਲਮ ਹੈ ਟਾਈਮ ਤੇ ਕਦੀ ਆਹ ਹੋ ਗਿਆ ਕਿ ਹੋ ਗਿਆ ਹੁਣ ਆਪਾਂ ਸਾਡੀ ਵੀ ਤਬੀਅਤ ਖਰਾਬ ਹੁੰਦੀ ਹੈ ਪਤਾ ਹੀ ਗੱਲ ਮੇਨ ਪ੍ਰੋਬਲਮ ਪਤਾ ਕੀ ਹੁੰਦੀ ਗਰਮੀ ਚ ਬੀ ਪੀ ਡਾਊਨ ਹੋ ਜਾਂਦਾ ਬਲੱਡ ਪ੍ਰੈਸ਼ਰ ਥੱਲੇ ਆ ਜਾਂਦਾ ਵਾ ਜਾਂ ਕਦੇ ਉੱਪਰ ਦੇਨ ਹਾਂਜੀ ਉਹ ਵੱਧ ਵੱਧ ਜਾਂਦਾ ਹਾਂਜੀ ਹਾਂਜੀ ਉਹੀ ਹੁੰਦਾ ਹੁਣ ਕੱਲ ਵੀ ਮੈਂ ਬਜ਼ਾਰ ਆਇਆ ਸੀ ਆਪਣੇ ਥੋੜਾ ਜਿਹਾ ਕਿਹਾ ਹੱਕਕਾ ਆ ਥੋੜੀ ਦੇ ਦਸ ਪੰਦਰਾਂ ਮਿੰਟ ਹੀ ਉਥੇ ਖਲੋਤ ਧਣਾ ਤੇ ਬੇਟੇ ਬੇ ਕਿਦਾਂ ਜੀ ਚਾਲ ਖਾਂ ਕੇ ਹਨੇਰਾ ਆਈ ਜਾਵੇ ਚੱਕਰ ਆਉਣ ਨੂੰ ਪੈਂਣ ਦਿਆ ਸੀ ਤੇ ਫੇਰ ਆ ਕੇ ਬੈਠਾ ਥੋੜੀ ਦੇਰ ਸਾਈਡ ਤੇ ਆ ਕੇ ਬੈਠਾ ਥਲਾ ਪਾਣੀ ਪੁਣੀ ਪ ਤੇ ਫੇਰ ਨਾਲ ਹੀ ਮੈਂ ਚੱਲ ਯਾਰ ਬੀਪੀ ਚੈੱਕ ਕਰਾ ਗਿਆ ਤੇ ਬੀਪੀ ਡਾਊਨ ਹੋ ਗਿਆ ਤੇ ਹੁਣ ਕੰਮ ਕਰੀਏ ਤੇ ਕੀ ਕਰੀਏ ਕੀ ਨ ਆਹੀ ਗੱਲ ਹੁੰਦੀ ਆ ਫੇਰ ਆ ਕੇ ਘਰ ਵੀ ਨੀ ਬਹਿ ਸਕਦੇ ਕੰਮ ਵੀ ਨੀ ਹੁੰਦਾ ਦੁਕਾਨ ਕਿਤੇ ਵੀ ਆ ਗਏ ਜਾਂ ਕਿਤੇ ਵੀ ਔਫਿਸ ਚ ਕਿਤੇ ਵੀ ਹੋਈਏ ਕਿਤੇ ਵੀ ਜਾਣਾ ਹੋਵੇ ਤਾਂ ਉਹ ਪ੍ਰੋਬਲਮ ਹੋ ਜਾਂਦੀ ਹੈ
ਹਾਂ ਕਿਧਰੇ ਵੀ ਮਨਦਾ ਘਰੋਂ ਬਾਹਰ ਹੀ ਨਹੀਂ ਨਿਕਲ ਸਕਦਾ ਦੁਪਹਿਰੇ ਤਾਂ ਬਿਲਕੁਲ ਵੀ ਨਹੀਂ ਨਿਕਲ ਸਕਦੇ ਘਰੋਂ ਬਾਹਰ
ਹਾਂਜੀ ਹੋਰ ਤੁਸੀਂ ਸੁਣਾਓ ਤੁਹਾਡੀ ਸਿਹਤ ਠੀਕ ਏ
ਹਾਂਜੀ ਬਸ ਸਾਡੀ ਵੀ ਸਿਹਤਾ ਠੀਕ ਏ ਕਦੇ ਘੱਟ ਹੋ ਜਾਂਦੇ ਉਹੀ ਹੈ ਬੀ ਪੀ ਵਾਲੇ ਹੈ ਵੀ ਚੱਕਰ ਆ ਜਾਂਦੇ ਗਰਮੀ ਚ ਸਿਰ ਦਰਦ ਹੋ ਜਾਂਦਾ ਏ
ਹਾਂਜੀ ਹਾਂਜੀ ਉਹ ਇਹ ਤੇ ਹੁਣ ਕੀ ਕਰ ਸਕਦੇ ਮੌਸਮ ਦੇ ਨਾਲ ਹੀ ਹਰ ਚੀਜ਼ ਏ ਹੁਣ ਕਿ ਕੀ ਕੱਲ ਨੂੰ ਹੁਣ ਫੇਰ ਵੈਸੇ ਵੀ ਇਸ ਟਾਈਮ ਇਸ ਸਾਲ ਕੀ ਹੋ ਗਿਆ ਏ ਤੇ ਠੰਢ ਵੀ ਪਹਿਲਾਂ ਹੀ ਆ ਗਈ ਏ ਤੇ ਹੱਦੋ ਵੱਧ ਠੰਡ ਪੈ ਗਈ ਏ ਤੇ ਗਰਮੀ ਵੀ ਪਹਿਲਾਂ ਹੀ ਸਾਰਟ ਹੋ ਗਈ ਯਾਰ ਕਿ ਤੁਸੀ ਵੇਖਿਆ ਕਿ ਜਿਹੜੀ ਮਾਰਚ ਤੋਂ ਬਾਅਦ ਗਰਮੀ ਆਉਂਦੀ ਏ ਫਰਵਰੀ ਦੇ ਮਹੀਨੇ ਗਰਮੀ ਸ਼ੁਰੂ ਹੋ ਗਈ ਤੇ ਜੁਲਾਈ ਜੂਨ ਖ਼ਤਮ ਹੋ ਗਿਆ ਤੇ ਹੁਣ ਜੁਲਾਈ ਹਾਂਜੀ ਗਰਮੀ ਜ਼ਿਆਦਾ ਜੂਨ ਖਤਮ ਹੁੰਦੇ ਆ ਹੈ ਹਲੇ ਕਿ ਦੋ ਮਹੀਨੇ ਪਏ ਹੱਲੇ ਹੋਰ ਫੇਰ ਉਸ ਤੋਂ ਬਾਅਦ ਬਰਸਾਤਾਂ ਸ਼ੁਰੂ ਹੋ ਜਾਣੀਆਂ ਬਰ ਸਾਂਤਾ ਚ ਹੋਰ ਬਿਮਾਰੀਆਂ ਸ਼ੁਰੂ ਹੋ ਜਾਣੀਆਂ
ਹਾਂ ਹੁਣ ਅਗਲੇ ਸਾਬਣ ਦਾ ਮਹੀਨਾ ਹੋ ਜਾਏਗਾ ਤਾਂ ਹੋਰ ਬਿਮਾਰੀਆਂ ਬਰਸਾਤਾਂ ਬਿਮਾਰੀਆਂ
ਪਤਾ ਕਿ ਗਲ ਏ ਇਹ ਸਾਰਾ ਨਾ ਜਿਹੜਾ ਪੋਲਿਊਸ਼ਨ ਵਗੈਰਾ ਹੋਣ ਦਿਆ ਨਾ ਜਿਹੜੇ ਸਭ ਕੁਛ ਹੋਣ ਦਿਆ ਨਾ ਉਤੋਂ ਵੋਰ ਜਿਹੜੀ ਏ ਯੁੱਧ ਵਗੈਰਾ ਚੱਲ ਣ ਤੇ ਸਭ ਕੁਛ ਇਹ ਬੋ ਉਹਨਾਂ ਕਰਕੇ ਨਾ ਸਾਰਾ ਵਾਤਾਵਰਨ ਸਾਰਾ ਖਰਾਬ ਹੋ ਜਾਂਦਾ ਏ ਇਸੇ ਕਰਕੇ ਨਾ ਇਹ ਸਭ ਕੁਛ ਹੁੰਦਾ ਹੁਣ ਉਪਰੋਂ ਜਿਹੋ ਜਿਹਾ ਪੋਲਿਊਸ਼ਨ ਹਵਾ ਸਹੀ ਰਹੁਗੀ ਤੇ ਥੱਲੇ ਕੋਈ ਬੰਦਾ ਬਿਮਾਰ ਨੀ ਪਊਗਾ ਤੇ ਹਵਾ ਹੀ ਖਰਾਬ ਹੈਗੀ ਤੇ ਫੇਰ
ਹਾਂ ਹਵਾ ਦੇਖੋ ਹੈਲਥ ਵਾਸਤੇ ਹਵਾ ਪਾਣੀ ਵੀ ਹੈ ਅੱਜ ਕੱਲ ਦੇ ਨਾ ਮਤਲਬ ਖਾਣ ਪਾਣ ਵੀ ਇਸ ਤਰ੍ਹਾਂ ਦਾ ਵੀ ਹੋਇਆ ਹੋਇਆ
ਤੁਸੀਂ ਪਹਿਲੀ ਹੂੰ ਹਾਂਜੀ ਗੱਲ ਪਤਾ ਕੀ ਏ ਇਕ ਤੇ ਪਹਿਲੀ ਗੱਲ ਰੋਟੀ ਰੋਟੀ ਪਾਣੀ ਖਾਧਾ ਨੀ ਜਾਂਦਾ ਗਰਮੀ ਦੇ ਵਿੱਚ ਜਲਦੀ
ਤੇ ਉਹ ਵੀ ਚੀਜ਼ ਹੁੰਦਾ ਨੀ ਤੇ ਖਾਵੇ ਤੇ ਖਾਵੇ ਕਿ ਖਾਂ ਭੁੱਖ ਲੱਗਦੀ ਏ ਪਰ ਖਾਣ ਨੂੰ ਦਿਲ ਨੀ ਕਰਦਾ ਜੇ ਖਾਈਏ ਤੇ ਇੱਕ ਅੱਧੀ ਰੋਟੀ ਚਲੇ ਜਾਂਦੀ ਏ ਅੰਦਰ ਤੇ ਉਹਦੇ ਵਿੱਚ ਸਰੀਰ ਨੇ ਤਾਕਤ ਕੀ ਦੇਣੀ ਏ ਤੇ ਹੁਣ ਬਾਕੀ ਦੀਆਂ ਚੀਜ਼ਾਂ ਹੁਣ ਤੁਸੀਂ ਕਹਿੰਦੇ ਕਿ ਫਰੂਟ ਖਾ ਲਓ ਹੁਣ ਫਰੂਟ ਵੀ ਖਾਣ ਜਾਈਏ ਤੇ ਫਰੂਟਾਂ ਦੇ ਵਿੱਚ ਵੀ ਕਿਹੜੇ ਤਾਜ਼ੇ ਹੁੰਦੇ ਕਿ ਉਹਦਾ ਕਿਹੜੇ ਏ ਕਿਹੜੇ ਨਹੀਂ ਏ ਹੋਰ ਕਿ ਉਹ ਅੱਜ ਕੱਲ ਛੋਟੇ ਕੱਚੇ ਤੇ ਕੱਚੇ ਚੁੱਕ ਉਹਦੇ ਵਿੱਚ ਇੰਨਜੈਕਸ਼ਨ ਦੇ ਕੇ ਤੇ ਸਾਰੇ ਕਰਨ ਦੇ ਐ
ਇਸ ਤਰ੍ਹਾਂ ਹੀ ਕੀਤੇ ਹੋਏ ਆ ਹੁਣ ਤੁਸੀਂ ਅੰਬ ਲਓ ਅੰਬ ਨੂੰ ਵੀ ਇਹੀ ਕੀਤਾ ਹੋਇਆ ਉਸ ਨਾਲ ਇਹੀ ਐ ਸਾਡੇ ਹੈਲਥ
ਅੰਬ ਵੀ ਹੁਣ ਅੰਬ ਬਾਜਾਰ ਚ ਆਇਆ ਹੁਣ ਮੈਂ ਕੱਲ ਹੀ ਲੈ ਕੇ ਆਇਆ ਪਰਸੋ ਸੋਂ ਲੈ ਕੇ ਆਇਆ ਮੈਂ ਉਹਦੇ ਵਿੱਚੋਂ ਅੱਧਾ ਦੇ ਅੱਧੇ ਜ਼ਿਆਦਾ ਤੇ ਅੰਬ ਖਰਾਬ ਨਿਕਲੇ ਕਈ ਕੱਚਾ ਅੰਦਰੋਂ ਕੋਈ ਖੱਟਾ ਤੇ ਕੋਈ ਅੰਦਰੋਂ ਵਿੱਚੋਂ ਕੀੜੇ ਨਿਕਲ ਆਏ ਤੇ ਹੁਣ ਦੱਸੋ ਉਹ ਬੰਦਾ ਕੀ ਕਰੇ ਜੀ ਹੁਣ ਸ਼ਾਇਦ ਠੀਕ ਆ ਹੁਣ
ਹੋ ਜਾਂਦਾ ਕੋਈ ਜ਼ਿਆਦਾ ਪੱਕ ਜਾਂਦੇ ਕਈ ਕੱਚੇ ਰਹਿ ਜਾਂਦੇ ਏ
ਹਾਂ ਹੁਣ ਚਲੋ ਠੀਕ ਆ ਸਾਨੂੰ ਤਾਂ ਇਹ ਚੀਜ਼ ਪਤਾ ਹੀ ਹੈ ਇਹ ਕਰਕੇ ਆਪਾਂ ਚੈੱਕ ਕਰਦੇ ਆ ਹੁਣ ਜਦੋਂ ਕੋਈ ਬੱਚਾ ਬੂਚਾ ਖਾ ਲਏ ਸਿੱਧਾ ਹੀ ਹੁਣ ਇਹ ਚੀਜ਼ ਨੂੰ ਹੁਣ ਥੋੜਾ ਪਤਾ ਕੀ ਇਹ ਨੀ ਹੈਗਾ ਕੀ ਨੀ ਗਾ ਉਹਨੇ ਤਾਂ ਖਾ ਲੈਣਾ ਤੇ ਬਾਅਦ ਚ ਫੇਰ ਬੱਚਿਆਂ ਦਾ ਬਿਮਾਰ ਫ ਕਰੋ ਇਹ ਕਰੋ ਉਹ ਕਰੋ ਕਰੋ ਉਹਨਾਂ ਵਾਸਤੇ ਖਰਚੇ ਕਰੋ ਆਪਾਂ ਨਾ ਜੀ ਅੱਜ ਕੱਲ੍ਹ ਹਸਪਤਾਲਾਂ ਚ ਵੀ ਕਿਤੇ ਘੱਟ ਖਰਚਾ ਹੁੰਦਾ ਬੰਦਾ ਬੰਦਾ ਓਨਾ ਕਮਾਦਾ ਖਾਂਦਾ ਨੀ ਏ ਜਿੰਨਾ ਕੁ ਉਹ ਡਾਕਟਰ ਉੱਥੇ ਐਡਮਿਟ ਕਰਨ ਤੋਂ ਪਹਿਲਾਂ ਲੈ ਲੈਂਦੇ
ਹਾਂ ਕੋਈ ਬਿਮਾਰੀ ਛੋ ਛੋਟੀ ਜਿਹੀ ਹੋਵੇ ਡਾਕਟਰਾਂ ਦਾ ਵੱਡਾ ਬਿਲ ਬਣਾ ਕੇ ਕੇ ਹੱਥ ਵਿਚ ਦੇ ਦੇਣਾ
ਡਾਕਟਰਾਂ ਉਹ ਦੂਜੀ ਗੱਲ ਪਤਾ ਕੀ ਏ ਆਪਾਂ ਡਾਕਟਰਾਂ ਨਾਲ ਬਹਿਸ ਕੀ ਕਰ ਸਕਦੇ ਉਹਨੂੰ ਨਾਲੇ ਇਹ ਨਾ ਕਹਿ ਸਕਦੇ ਕਿ ਹਾਂ ਵੀ ਥੋੜਾ ਬਿਲ ਚ ਲੈਸ ਕਰਦੋ ਹੀ ਕਰਦੋ
ਨਹੀਂ ਨਹੀਂ ਉਹਨਾਂ ਨੂੰ ਤਾਂ ਕੁਛ ਕਹਿ ਹੀ ਨਹੀਂ ਸਕਦੇ ਉਹ ਤਾਂ ਕੁਛ ਨਹੀਂ ਕਹਿ ਸਕਦੇ ਹਾਂ ਅਸੀਂ ਇਹੀ ਸਮਝਗੇ ਜੋ ਕਰ ਕਰਦੇ ਆ ਠੀਕ ਕਰਦੇ ਆ ਸਾਡਾ ਬੱਚਾ ਠੀਕ ਹੋਣਾ ਚਾਹੀਦਾ ਮਤਲਬ ਤਾਂ ਇਹ ਕਹਿੰਦੇ ਨਾ ਬੱਚਾ ਠੀਕ ਹੋਣਾ ਪੈਸਿਆਂ ਦਾ ਕੀ ਹੈ ਬੱਚਾ ਠੀਕ ਹੋਣਾ ਚਾਹੀਦਾ ਜਿੰਨੇ ਪੈਸੇ ਬਣਦੇ ਆ ਦੇ ਦੋ
ਪਰ ਚਲੋ ਮੈਂ ਮੰਨਦਾ ਤੁਹਾਡੀ ਗੱਲ ਠੀਕ ਹੈ ਪਰ ਜਿਹੜੇ ਆਹ ਚੀਜ਼ ਕਰੇ ਅਤੇ ਬਹੁਤ ਸੁਆਦ ਆਉਂਦਾ ਸੀ। ਵੱਡੇ ਹੋਸਪਿਟਲ ਆ ਚਲੋ ਠੀਕ ਆ ਤੁਂ ਜਿਹੜੀ ਹੀ ਦਵਾਈਆਂ ਨੋਰਮਲ ਹੁੰਦੀਆਂ ਪਰ ਇਹ ਵੀ ਇਹ ਆਪਣਾ ਕਹਿੰਦੇ ਸਨ। ਕਿ ਆਪਣਾ ਹਾਈ ਰੇਟ ਇੰਨੀ ਮਹਿੰਗਾਈ ਤੋਂ ਕਰਕੇ ਵੀ ਇਹ ਕੁੱਝ ਚੀਜ਼ ਵਹਿੰਦੇ ਨੇ ਕਿ ਸਾਹਮਣੇ ਵਾਲਾ ਬੰਦਾ ਉਹਨੇ ਜੋ ਹੈ। ਹੈਗਾ ਯਾਨੀ ਕਿ ਸਿਕਰੀ ਤੋਂ ਛੁਟਕਾਰਾ ਪਾਉਣ।
ਹਾਂ ਉਹ ਨਹੀ ਦੇਖਦੇ ਡਾਕਟਰ ਨਹੀ ਦੇਖਦੇ ਹਾਂ ਡਾਕਟਰ ਨਹੀ ਦੇਖਦੇ ਸਾਹਮਣੇ ਵਾਲਾ ਇਤ ਦੇਖ ਸਕਦਾ ਸੀ। ਮ ਦੇਖ ਸਕਦਾ ਕੋਈ ਗਰੀਬ ਹੈ ਕੋਈ ਅਮੀਰ ਹੈ ਉਹਨਾਂ ਨੇ ਤਾਂ ਬਸ ਦੇਣਾ ਹੈ ਤੁਹਾਨੂੰ ਵੀ ਬੜਾ ਹੀ। ਮਹਿੰਗੀਆਂ ਦਵਾਈਆਂ ਲਓ ਨਹੀਂ ਇਸ ਨਾਲ ਹੀ ਤੁਹਾਨੂੰ ਫਾਇਦਾ ਹੈ।
ਹਾਂਜੀ ਨਾਲੇ ਨਾ ਇੱਕ ਹੋਰ ਮੈਂ ਚੀਜ਼ ਨੋਟਿਸ ਕੀਤੀ ਆਪਣੇ ਇੱਥੇ ਨਾ ਕਿਹੜੇ ਹਸਪਤਾਲਾਂ ਦੇ ਵਿੱਚ ਚਗਿਯ ਦਵਾਈ ਦਿੱਤੀ ਜਾਂਦੀ ਹਨ। ਇਹਨਾਂ ਨੇ ਬਣਾਈਆਂ ਹੁੰਦੀਆਂ ਮੈਡੀਕਲ ਜਡੀਆ ਵਗੈਰਾ ਉੱਤੋਂ ਹੀ ਕਹਿੰਦੇ ਕਿਦੇ ਹਨ । ਦਵਾਈਆਂ ਲੈ ਕੇਓ ਉਹੀ ਦਵਾਈਆਂ ਅਗਰ ਇੰਨਾ ਇੱਥੇ ਲੈ ਕੇ ਨਾ ਸਮਝ ਲਓ ਕਿ ਨੋਰਮਲੀ ਵੀ ਕਿਸੇ ਨੂੰ ਕੋਈ ਬੀ ਪੀ ਘੱਟ ਗਿਆ ਜਾਂ ਗਲੂਕੋ ਹਨ । ਲਵਾਤਾ ਜਾਂ ਨਹੀਂ ਹੈ। ਕੁਛ ਕਰਾ ਤ ਅਗਰ ਉਹਦੀਆਂ ਦਵਾਈਆਂ ਡਾਕਟਰ ਨੇ ਲਿਖਿਆ ਆਪਾਂ ਹੋਸਪਿਟਲ ਵਾਲਿਆਂ ਕੋਲ ਚੱਲ ਜਾਣਾ ਉਹੀ ਦਵਾਈ ਚਾਰ ਪੰਜ ਕਾਮੇ ਹਨ। ਹਜ਼ਾਰ ਰੁਪਈਆ ਉਹਨਾਂ ਦੇਣੀ ਹੈ ਤੇ ਉਹੀ ਦਵਾਈ ਆਪਾਂ ਕਿਤੇ ਬਾਹਰ ਲੈਣ ਚੱਲੀਏ ਸੀ। ਤੇ ਫਿਰ ਉਹਨਾਂ ਨੇ ਕਹਿਣਾ ਕਿ ਤੁਸੀ ਕਦੋਂ ਨਾਨਕਾ ਜਾਣਾ ਹਨ। ਉਹ ਉਹ ਅੱਧੇ ਰੇਟ ਚ ਆਉਣੀਆਂ ਵਾ ਤੇ ਫਿਰ ਉਹ ਨੇ ਕਹਿਣਾ ਕਿ ਨਹੀਂ ਤੁਹਾਨੂੰ ਲਈਆਂ ਤੇ ਇੱਥੋਂ ਪੈਣੀਆਂ ਵਾ ਹਨ ।
ਹਾਂ ਹਾਂ ਇਹ ਡਾਕਟਰ ਕਰਦੇ ਹਾਂ ਡਾਕਟਰ ਕਰਦੇ ਜੇ ਸਾਡੀ ਦਵਾਈ ਇਹਨਾਂ ਤੋਂ ਵੀ ਲੋਸ ਮਿਲਦਾ ਸੀ। ਸਾਡੇ ਵਾਲੀ ਮੈਡੀਕਲ ਤੋਂ ਹੀ ਲਓ ਮਿਲ ਜਾਂਦਾ ਹਨ। ਦੂਜਿਆਂ ਤੋਂ ਵੀ ਇਹਨਾਂ ਤੋਂ ਵੀ ਮਿਲੇਗੀ ਉਹ ਰਾਈਟਿੰਗ ਵੀ ਇਹਨਾਂ ਦੀ ਇਸ ਤਰ੍ਹਾਂ ਦੀ ਹੁੰਦੀ ਉਧਰੋਂ ਹੀ ਮਦੀ ਵੀ ਹੈ। ਦੂਜਿਆਂ ਤੋਂ ਮਿਲਦੀ ਵੀ ਨਹੀਂ ਆ ਗਿਆ ਹਨ।
ਹਾਂਜੀ ਹਾਂਜੀ ਉਹ ਤਾਂ ਗੱਲ ਹੀ ਕਿ ਡਾਕਟਰਾਂ ਦਾ ਉਹੀ ਇਹਨਾਂ ਨੂੰ ਹਿਸਾਬ ਪਤਾ ਹੁੰਦਾ ਨਾ ਸਭ ਕੀ ਹੈ ਕੀ ਹੁਣ ਕੀ ਕਰ ਸਕਦੇ ਹੋ । ਆਪਾਂ ਹੁਣ ਮਜਬੂਰੀ ਸਾਡੀ ਵੀ ਹੁਣ ਇਨਸਾਨ ਦੇ ਰੂਪ ਚ ਆਏ ਹਾਂ ਤੇ ਹੁਣ ਇਹ ਚੀਜ਼ ਦੀ ਗੱਲ ਕਰੀਏ। ਤੇ ਕਹਿੰਦੇ ਨਾ ਕਿ ਦੇਖ ਕੇ ਜਾਣਾ ਪੈਣਾ ਹੁਣ ਤੱਕ ਹਨ। ਇਧਰੋਂ ਹੋਰ ਕੁਛ ਨੀ ਹੈ ਪਰ ਚਲੋ ਜਾਣ ਦੋ ਕੋਈ ਗੱਲ ਨੀ ਜਿੱਦਾਂ ਵੀ ਆ ਚੱਲੀ ਜਾਣ ਦੋ ਓਹਦੀ ਮਰਜੀ ਹਾਗੀ। ਹੋਰ ਕੀ ਜਿੱਦਾਂ ਵੀ ਸ ਜਦੋਂ ਤੱਕ ਸੀ ਸਾਥ ਦਿੰ ਆਪਾਂ ਕੰਮ ਕਰਨਾ ਹੀ ਸੀ ਰਹੀ ਗੱਲ ਜਦੋਂ ਬਿਮਾਰ ਪੈਣਾ ਉਦੋਂ ਚਲੋ ਠੀਕ ਹੋ ਜਾਂਦਾ ਥੋੜਾ ਬਹੁਤ ਮੈਂ ਫਿਰ ਵੀ ਮੌਸਮ ਕਰਕੇ ਸਾਰਾ ਕੁਛ ਕੰਮ ਕਰਨ ਵਾਲੇ ਨੂੰ ਹੀ ਗੱਲ ਕਰੀ ਹਨ। ਬਹੁਤਾਲਤ ਖ਼ਬ ਹੁੰਦੀ ਮੈਂ ਤੁਹਾਨੂੰ ਕੀ ਦੱਸਾਂ ਕਿੰਨੀ ਬੁਰੀ ਹਤ ਹੁੰਦੀ ਨਾ ਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਸਾਨ ਕਿਤੇ ਲੈ ਕੇ ਜਾਣ ਡਰੁਣ ਲਗ ਪਏ ਸਨ। ਆਪਾਂ ਘੁੰਮਣ ਵੀ ਗਏ ਸਾਡੇ ਬੱਚੇ ਬਮਾਰ ਪੈ ਗਏ ਉੱਥੇ ਇਸ ਲਿਆ ਸਾਨੂੰ ਫ਼ਿਕਰ ਹੁੰਦਾ ਹਨ । ਕਦੀ ਪਾਣੀ ਬਦਲ ਗਿਆ ਹਵਾ ਪਾਣੀ ਬਦਲ ਗਿਆ ਖਾਣਾ ਪੀਣਾ ਬਦਲ ਗਿਆ ਸੀ। ਇਸ ਲਈ ਵੀ ਬਿਮਾਰ ਹੋ ਜਾਂਦਾ ਹਨ। ਤੇ ਬੱਚੇ ਬਿਮਾਰ ਪੈ ਗਏ ਤੇ ਫਿਰ ਉਹਨਾਂ ਦੀਆਂ ਧਿਆਨ ਜਾਂਦਾ ਰੱਖਣਾ ਪੈਂਦਾ ਹਨ।
ਹਾਂ ਪਾਣੀ ਨਾਲ ਹਾਂ ਪਾਣੀ ਵੀ ਚੇਂਦੇ ਤਾਂ ਵੀ ਬੱਚੇ ਬਦਲ ਜਾਂਦੇ ਆ ਬੱਚੇ ਬਿਮਾਰ ਹੋ ਜਾਂਦੇ ਸਨ ਦੇ ਆ ਮੌਸਮ ਨਾਲ ਵੀ ਹੋ ਜਾਂਦੇ ਬੱਚੇ ਬਿਮਾਰ।
ਹਾਂਜੀ ਹੁਣ ਮੈਂ ਆਪਣੇ ਸਾਡੇ ਮੇਰੇ ਬੱਚੇ ਆਪਣੇ ਨਾਨੀ ਵਾਲ ਗਏ ਉਹ ਬਹੁਤ ਮਜਾ ਕਰਦੇ ਹਨ। ਹੈਗੇ ਰਹਿੰਦੇ ਉਹ ਬੋਂਬੇ ਤੇ ਉੱਥੇ ਉੱਥੇ ਬਰਸਾਤ ਚੱਲਣਦੀਆਂ ਉਹ ਪਏ ਗਏ ਉੱਥੇ ਰਹਿਣ ਤੇ ਸ਼ੌਕ ਭੀ ਬਹੁਤ ਹੁੰਦਾ ਹਨ। ਜਾਂਦੇ ਤੇ ਹੈਗੇ ਸ਼ੌਂਕ ਨਾ ਪਰ ਉੱਥੋਂ ਆ ਗਏ ਹੋ ਗਏ ਬਿਮਾਰ ਹੁਣ ਉੱਥੋਂ ਦਾ ਤੁਹਾਨੂੰ ਤੁਹਾਨੂੰ ਪਾਣੀ ਦਾ ਫ਼ਰਕ ਪਾਂ ਜਾਂਦਾ । ਪਾਣੀ ਦਾ ਉਹ ਹਿਸਾਬ ਦੇ ਖਾਰਾ ਪਾਣੀ ਉੱਥੋਂ ਦਾ ਵੜਿਆ ਨੀ ਲਗਦਾ ਸਾਨੂੰ। ਪੂਰਾ ਤੇ ਉੱਤੋਂ ਮੀਂਹ ਦੇ ਨਾਲ ਗੰਦਾ ਪਾਣੀ ਨਿਕਲਦਾ ਪਰ ਜਿੱਦਾਂ ਜਿੰਨਾ ਮਰਜ਼ੀ ਸਾਫ਼ ਕਰ ਲੋ ਪਰ ਬੱਚਿਆਂ ਨੂੰ ਐਟਮੋਸਫੇਅਰ ਉਹ ਚੀਜ਼ ਹੁੰਦੀ ਸੀ। ਨੀ ਸਮਝ ਆ ਗਏ ਬਿਮਾਰ ਹੋ ਗਏ ਔਰ ਘੁੰਮ ਧੂਪ ਚੋ। ਮੈਂ ਹੀ ਮੈਂ ਕਿਹਾ ਨਾ ਜਾਇ ਕਰੋ ਤੁਸੀਂ ਕਹਿੰਦੇ ਨਹੀਂ ਹੁਣ ਪਾਾ ਜਾਣਾ ਤੇ ਜਾਣਾ ਤੇ ਪੈਣਾ ਹੀ ਹੁਣ ਕੀ ਕਰੀਏ ਹਨ।
ਚਲੋ ਜਾਣਾ ਤਾਂ ਪੈਂਦਾ ਹੀ ਹੈ ਬੰਦਾ ਛੁੱਟੀਆਂ ਵੀ ਹੀ ਜਾ ਸਕਦਾ ਕਿੱਧਰੇ ਜਾਂਦਾ ਛੁਟੀਆਂ ਵੀ ਹੀ ਆਣਾ ਜਾਣਾ ਹੁੰਦਾ ਬੱਚਿਆਂ ਨੂੰ ਮਜਾ ਆਉਣ ਹਨ ।
ਹਾਂਜੀ ਹਾਂਜੀ ਉਹ ਉਹ ਤੇ ਹੈਗਾ ਵਾ ਪਰ ਮੈਂ ਇਹ ਗੱਲ ਉਣਾ ਨੂੰ ਵੀ ਦੱਸ ਦਿਓ। ਕਹਿੰਦਾ ਮੈਂਨਾਂ ਨੂੰ ਬੜੀ ਵ ਸਮਾ ਕੇੇਜਊੂਗੀ ਆਪਾਂ ਕੰਟੀਿਊ ਉੱਥੇ ਆਂਦੇ ਜਾਂਦੇ ਰਹਿੰਦੇ ਹ ਚੋ ਠੀਕ ਆਾ ਕੰਮ ਕਰਹਾ ਉਹ ਚੀਜ਼ ਹੈਗਾ ਸੀ। ਠੀਕ ਆ ਉਹਨੂੰ ਜਾਣਾ ਪੈਂਦਾ ਉੱਧਰੋਂ ਵਿਚ ਬਦਲਾਅ ਹਨ। ਪਰ ਜਦੋਂ ਬੱਚੇ ਜਾਂਦੇ ਨਾ ਫਿਰ ਆਪ ਫਿਰ ਵੀ ਉਹਨਾਂ ਨੇ ਬੜਾ ਸੇਫਲੀ ਕਹਿੰਦੇ ਆਾਂ ਕਿ ਬੇਾ ਆ ਵਾਲੀ ਚੀਜ਼ ਦਾ ਧਿਆਨ ਰੱਖਓ ਆਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਸੀ। ਰੱਖਿਓ ਪਰ ਜਦੋਂ ਉਹ ਉੱਧਰਲੇ ਬੱਚੇ ਵੀ ਇੱਧਰ ਦੇ ਨਾਲ ਜੋ ਇੰਨੇ ਸਾਲਾਂ ਬਾਅਦ ਮਿਲਦੇ ਸਾਲ ਬਾਅਦ ਮਿਲਦੇ ਆ ਕੇ ਮੈਨੂੰ ਵੀ ਹੈ। ਫੇਰ ਉਹ ਚੀਜ਼ ਉਹ ਭੁੱਲ ਜਾਂਦੇ ਫੇਰ ਉਹ ਪੈ ਜਾਂਦੇ ਬਿਮਾਰ ਫਿਰ ਕਰਦੇ ਕਰਦੇ ਬੜੀ ਪਰੇਸ਼ਾਨੀ ਹੁੰਦੀਆਂ ਹਨ। ਸਾਨ ਉਹਨਾਂ ਦੀ ਮਸਤੀ ਹੋ ਜਾਂਦੀ ਹੈ ਪਰ ਸਾਨੂੰ ਪਰੇਸ਼ਾਨੀ ਹੋ ਜਾਂਦੀ ਹੈ।
ਹਾਂ ਬੱਚੇ ਬਿਮਾਰ ਦੇਖੋ ਬੱਚੇ ਹੁੰਦੇ ਪਰੇਸ਼ਾਨੀ ਨਹੀਂ ਹੈ। ਮਾਵਾਂ ਮਾਂ ਪਿਓ
ਹਾਂਜੀ ਕੀ ਕਰ ਸਕਦੇ ਯਾਰ ਚ ਹੋ ਗਿਆ ਰੋਟੀ ਪਾਣੀ ਖਾ ਕੇ ਹੋ ਗਿਆ ਤੁਹਾਡਾ
ਗ ਗਰਮੀ ਦੀ ਬਾਤ ਹੈ ਪੱਖਿਆਂ ਦੀ ਤਾਂ ਹਵਾ ਹਾਂ ਪੱਖਿਆਂ ਦੀ ਤਾਂ ਹਵਾ ਲੱਗਦੀ ਵੀ ਨੀ ਹੈ।
ਹਾਂਜੀ ਹਾਂਜੀ ਪੱਕ ਪੱਕੇ ਤੇ ਕੀ ਤੁਸੀਂ ਏਸੀ ਚਲਾ ਲੋ ਤੁਹਾਨੂੰ ਏਸੀ
ਹਾਂ ਏਸੀ ਵੀ ਅੱਧਾ ਪੌਣਾ ਕੰਢਾ ਚਲਾ ਕੇ ਫਿਰ ਕਮਰੇ ਠੰਡੇ ਹੁੰਦੇ ਹੈ।
ਕਮਰੇ ਮੈਂ ਤੁਹਾਨੂੰ ਕਹਿੰਦਾ ਕਿ ਤੁਹਾਨੂੰ ਤੁਸੀਂ ਏਸੀ ਚ ਤੁਹਾਡਾ ਕਮਰਾ ਵੀ ਠੰਡਾ ਹੋ ਗਿਆ ਨਾ ਤੁਹਾਨ ਫਿਰ ਵੀ ਉਹ ਫੀਲ ਨੀ ਹੋਣਾ ਕਿ ਤੁਸੀਂ ਇਸੀ ਚ ਬੈੇਠੇ ਹੋਏ ਆ ਹਾਂਜੀ ਹੁਣ ਬੱਚੇ ਹੁਣ ਬੱਚਿਆਂ ਮੈਨੂੰ ਲੱਗਦਾ ਛੁੱਟੀਆਂ ਵੱਧ ਜਾਣਿਆ ਇਹਨਾਂ ਦੀਆਂ।
ਹਾਂ ਆ ਤਾਂ ਰਿਹਾ ਮੈਂ ਦੇਖ ਰਿਹਾ ਹਾਂ ਆ ਰਿਹਾ ਦਸ ਜੁਲਾਈ ਤੱਕ ਕਹਿ ਰਿਹਾ ਕਿ ਦਸ ਜੁਲਾਈ ਤੱਕ। ਹੋ ਜਾਣਗੀਆਂ।
ਹਾਂ ਹੁਣ ਵਖੋ ਮੈਨੂੰ ਲੱਗਦਾ ਕਿ ਅਗਲ ਹਾਲਲੇ ਤਾਂ ਕੁਛ ਨੀ ਅਨਾਊਂਸ ਨਹੀਂੀ ਕੀਤਾ ਉਹਨਾਂ ਨੇ ਕਹਿੰਦੇ ਕਿ ਸ਼ਕਤ ਹੈਗੀ ਹੈ ਕਿ ਪੰਦਰਾਂ ਵੀਹ ਦਿਨ ਹੋਰ ਵਧਾ ਦੇਣਗੇ। ਇਹਨਾਂ ਇਹਨਾਂ ਦਾ ਕੀ ਚਲੋ ਠੀਕ ਹਮ
ਹਾਂ ਦਸ ਜੁਲਾਈ ਤੱਕ ਯਾਰ ਕਿ ਦਸ ਜੁਲਾਈ ਤੱਕ ਵੱਧ ਜਾਣ ਹੁਣ ਅੱਗੇ ਦੇੇਖੋ ਵੱਧਦੇਆਂ ਕਿ ਨਹੀਂ
ਹਹ ਨਹੀਂ ਵੱਧ ਜਾਣਗੀਆਂ ਕਿਉਂਕਿ ਉਹ ਚੀਜ਼ਾਂ ਹੁਣ ਪਤਾ ਗੱਲ ਪਹਿਲੇ ਪਹਿਲੇ ਸਾਡੇ ਟਾਈਮ ਤੇ ਸਕੂਲ ਦੇ ਟਾਈਮ ਤੇ ਉਦੋਂ ਗੱਲ ਵੱਖਰੀ ਹੁੰਦੀ ਸੀ ਉਦੋਂੀ ਉਹ ਇਹ ਚੀਜ਼ ਦੀ ਹੁੰਦੀ ਕਿ ਹਾਂ। ਛੁੱਟਿਆ ਪੈ ਗਈਆ ਜਿੰਨੀ ਮਰਜ਼ ਠਢ ਹੋਣ ਤੇ ਜਿਹੜ ਟਾਈਮ ਸਕੂਲ ਹੈਗਾ ਜਾਣਾ ਹੀ ਜਾਣਾ ਪਰ ਅੱਜ ਕੱਲ ਦੇ ਬੱਚੇ ਵੀਕ ਹੈਗੇ ਨਾ ਪਹਿਲਾਂ ਬੱਚੇ ਬੱਚੇ ਹਾਂ ਸਾਡੇ ਟਾਈਮ ਦੇ ਬੱਚੇ ਕੀ ਹੁੰਦੇ ਆ ਪਰ ਹਾਂਜੀ ਹਾਂਜੀ। ਹਾਂ ਉਹ ਵੀ ਕੀ ਘਰ ਦੀ ਰੋਟੀਆਂ ਘੱਟ ਖਾਂਦੇ ਆ ਤੇ ਬਾਹਰ ਦੀ ਰੋਟੀਆਂ ਜ਼ਿਆਦਾ ਖਾਂਦੇ ਹੋ ਤੇ ਉਹ ਬਾਹਰ ਦਾ ਜੰਕ ਫੂਡ ਖਾ ਲਿਆ ਕਦੇ ਕੁੁਰਕੁਰਰੇ ਖਾ ਲਏ ਮੋਮੋਸ ਖਾ ਲਏ। ਹਾਂ ਇਸੇ ਕਰਕੇ ਨਾ ਉਹ ਚੀਜ਼ ਸਾਰੇ ਜਨਰੇਸ਼ਨ ਦੇ ਹਿਸਾਬ ਨਾਲ ਉਹ ਸਮਝ ਕੇ ਰੱਖਦੇ ਕਿ ਨਹੀਂ ਬੱਚਿਆਂ ਕੋਲ ਅੱਜ ਕਲ ਚੀਜ਼ ਸਹਿਣ ਨੀ ਦਿੰਦੀ। ਕਹਿੰਦੇ ਕਰਲਓ ਪਰ ਪਹਿਲਾਂ ਚ ਹੋਣ ਚ ਬੜਾ ਫ਼ਰਕ ਪੈ ਗਿਆ ਉਹ ਚੀਜ਼ ਦਾ।
ਹਾਂ ਪਹਿਲਾਂ ਦੇ ਹੁਣ ਬਹੁਤ ਫ਼ਰਕ ਬਹੁਤ ਜਿਆਦਾ ਫ਼ਰਕ ਪੈ ਗਿਆ।
ਉਹ ਪਹਿਲਾਂ ਬੱਚੇ ਹੁੰਦੇ ਸੀ ਤਾਕਤਵਰ ਹੁੰਦੇ ਸੀ ਸਾਰੇ ਹੁੰਦੇ ਸੀ ਪਰ ਅੱਜ ਕੱਲ ਕੀ ਆ ਬੱਚੇ ਕੀ ਕਰੀਏ ਹੁ ਕੀ ਕਰ ਸਕਦੇ ਹ ਪਰ ਸਿਹਤਾਂ ਇੰਨਾ ਕਿ ਆਪਾਂ ਬੜਾ ਸਮਝਾਉਂਦੇ ਰਹਿੰਦੇਾਂ ਕਿ ਤੁਸੀਂ ਧਿਆਨ ਰੱਖਿਆ ਕਰੋ ਆਪ ਦਾ ਆਪਾਂ ਵੀ ਹੱਟ। ਹਰ ਟਾਈਮ ਹਰ ਚ ਹਰ ਕਦਮ ਨਹੀਂ ਜਾ ਸਕਦੇ ਆਪਾਂ ਵੀ ਤੁਹਾਨੂੰ ਆਪ ਨੂੰ ਸਮਝ ਆਉਣੀ ਚਾਹੀਦੀ ਹੈ।
ਚਾਹੀਏ ਉਹਨਾਂ ਨੇ ਪੁੱਛਿਆ ਨੇ ਉਹਣਾ ਠੰਡਾ ਖਾਧਾ ਗਰਮ ਖਾਧਾ ਬਿਮਾਰ ਹੋ ਗਏ।
ਹਾਂਜੀ। ਚਲੋ ਠੀਕ ਹੈ ਭੈਣ ਜੀ ਕਰਦੇ ਤੁਹਾਨੂੰ ਬਾਅਦ ਚ ਫੌਨ ਬਹੁਤ ਵਧੀਆ ਲਗਾ।